ਬਹੁਤ ਵਧੀਆ, ਵਧੀਆ ਤੁਸੀਂ ਸੁਣਾਓ
ਵਧੀਆ ਜੀ ਤੁਸੀਂ ਤਾਂ ਕਦੇ ਯਾਰ ਨਹੀ ਕਰਦੇ।
ਚਲੋ ਕੋਈ ਨਾ ਹੁਣ ਕਰਿਆ ਕਰਾਂਗੇ।
ਹਾਂਜੀ ਬਸ ਮੈਂ ਵੀ ਕਾਫੀ ਟਾਈਮ ਹੋ ਗਿਆ ਸੀ, ਤੁਹਾਡੇ ਨਾਲ ਗੱਲ ਨੀ ਹੋਈ ਤੇ ਮੈਨੂੰ ਦੋ ਤਿੰਨ ਕੰਮ ਸੀ ਤੇ ਆਪਣਾ ਮੈਂ ਤੇ ਕਿਹਾ ਚਲੋ ਤੁਹਾਨੂੰ ਫੋਨ ਲਾਵਾਂ ਮੈਂ ਵੀ ਥੋੜਾ ਬਿਜ਼ੀ ਰਹਿੰਦਾ ਵਾ ਕੰਮ ਵਿੱਚ ਨਾ ਆਪਣਾ ਥੋੜਾ ਨਲਾਈਨ ਕੰਮ ਸਟਾਰਟ ਕੀਤਾ ਸੀ ਨਾ ਉਸ ਚੱਕਰ ਵਿੱਚ ਟਾਈਮ ਹੀ ਨਹੀਂ ਮਿਲਦਾ ਕਸਟਮਰ ਕੋਲ ਵਗ ਵਗੈਰਾ ਆਉਂਦੇ ਰਹਿੰਦੇ ਨੇ ਮੈਸੇਜ ਬੜੇ ਆਉਂਦੇ ਰਹਿੰਦੇ ਨੇ ਇੰਸਟਾਗ੍ਰਾਮ 'ਤੇ ਵੀ ਅਸੀਂ ਆਪਣਾ ਚੈਨਲ ਵਗੈਰਾ ਬਣਾਇਏ ਦਾ ਹੈ, ਅਤੇ ਡੀਐੱਮਸ ਬਹੁਤ ਆਉਂਦੇ ਨੇ ਉਸ ਕਰ ' ਮੈਨੂੰ ਟਾਈਮ ਨਹੀਂ ਮਿਲਦਾ ਅਤੇ ਮੈਂ ਤੁਹਾਨੂੰ ਫ਼ੋਨ ਕਰਨਾ ਹੀ ਸੀ ਫਿਰ ਮੈਂ ਕਿਹਾ ਚਲੋ ਅੱਜ ਪਹਿਲੇ ਤੁਹਾਨੂੰ ਕੋਲ ਕਰਾ।
ਓਕੇ, ਓਕੇ ਬਹੁਤ
ਹਾਂਜੀ, ਹਾਂਜੀ ਬਸ ਮੈਨੂੰ ਨਾ ਪੁੱਛਣਾ ਸੀ ਜਿਵੇਂ ਆਪਾਂ ਨਾ ਆਪਣਾ ਇੱਕ ਆਪਣਾ ਸ਼ੋਪ ਓਪਨ ਕੀਤੀ ਸੀ। ਕੱਪੜਿਆਂ ਦੀ ਤੇ ਮੈਨੂੰ ਪੁੱਛਣਾ ਸੀ। ਜਿਵੇਂ ਅਗਰ ਆਪਾਂ ਰੇਡੀਮੇਡ ਕੱਪੜੇ ਲੈਣੇ ਹੋਣ ਜਿਵੇਂ। ਹੁਣ ਆਪਣਾ ਮਤ ਇੱਕ ਦੋ ਸਾਡੀਆਂ ਦੁਕਾਨਾਂ ਨੇ ਅਸੀਂ ਉੱਥੋਂ ਹੀ ਲੈਂਣੇ ਹਾਂ। ਤੇ ਬਸ ਮੈਨੂੰ ਐਸੇ ਜਿਵੇਂ ਪੰਜਾਬ ਸਾਈਡ ਤੋਂ ਅਗਰ ਤੁਹਾਨੂੰ ਕੁਛ ਪਤਾ ਹੋਏ ਜਿਵੇਂ ਲੋਗ ਅੱਜ ਕੱਲ੍ਹ ਲੋਵਰ ਵਗੈਰਾ ਦਾ ਮਤਲਬ ਬੜੀ ਡਿਮਾਂਡ ਹੈ, ਲੀਲਅਨ ਫੈਬਰਿਕ ਦੇ ਜੈਂਟਸ ਵਿੱਚ ਹੈ ਨਾ ਮੈਨਸ ਲਈ ਅਤੇ ਆਪਣਾ ਸ਼ੋਟ ਹੋ ਗਏ। ਕੈਪਰੀਜ਼ ਵਗੈਰਾ ਤੇ ਉਹ ਮਤਲਬ ਮੈਨੂੰ ਥੋੜ੍ਹਾ ਜਿਹਾ ਮਤਲਬ ਸਮਾਨ ਵਗੈਰਾ ਚਾਹੀਦਾ ਸੀ ਹੋਲਸੇਲ 'ਤੇ ਤੇ ਆਪਣਾ ਤੁਹਾਨੂੰ ਹੈ ਤੇ ਤੁਹਾਡੀ ਜਾਨ ਘਰ ਕੋਈ ਮਾਰਕੀਟ ਵਗੈਰਾ 'ਚ ਕੋਈ ਦੁਕਾਨ ਵਗੈਰਾ 'ਤੇ ਹੋਏ।
ਨਹੀਂ, ਨਹੀਂ ਏਦਾਂ ਮੇਰੇ ਨਾਲੇ ਦੇ ਵਿੱਚ ਕੋਈ ਨੀ ਹੈ ਹੂਣ ਫਿਰ ਤੁਹਾਨੂੰ ਮੈਂ ਦਾਂ ਕੀ ਝੂਠ ਬੋਲਾਂ ਕਾਂ ਮੇਰੇ ਨੋਲਜ ਵਿਚ ਹੈਗੀ ਹੈ ਕਿਉਂਕਿ ਮੇਰੇ ਨੋਲਜ ਵਿਚ ਹੈ ਨੀ ਕਿਉਂਕਿ ਜੇ ਮੈਂ ਕੋਈ ਆਪੇ ਰਨ ਕਰਦਾ ਹੁੰਦਾ ਕਿਸੇ ਦਾ ਬਿਜਨਸ ਜਾਂ ਕੁਛ ਤੇ ਫਿਰ ਤੇ ਚਲੋ ਹੁੰਦਾ ਇਥੋਂ ਵਧੀਆ ਮਿਲਦੀ ਐ, ਇੱਥੋਂ ਵਧੀਆ ਮਿਲਦੇ ਤੁਸੀਂ ਲੇਡੀਜ਼ ਤੇ ਕਹਿ ਰਹੇ ਹੋ ਤੇ ਪਰ ਮੈਂ ਆਪਣਾ ਜੇਟਸ ਆਂ ਤੇ ਮੈਂ ਫਿਰ ਆਪਣੇ ਹੀ ਕਿਤੇ ਲੈ ਲਈਦਾ ਐ। ਲਾਗੇ ਲਾਗੇ ਹੋਂ ਜੀਨਾਂ ਪੇਂਟਾਂ ਲੈ ਲਈਦੀਆਂ ਅਨ ਤੇ ਬਾਕੀ ਜੇ ਕੁਛ ਚਾਈਦਾ ਹੁੰਦਾ ਔਨਲਾਈਨ ਮੰਗਾ ਲਈ ਦਾ
ਅੱ ਅੱਛਾ ਅੱਛਾ, ਨਈਂ ਵੈਸੇ ਤੇ ਮੈਂ ਵੀ ਮਤਲਬ।
ਹਾਂ, ਤੁਸੀਂ ਇੰਟਰਨੈਟ ਤੇ ਰਿਸਰਚ ਕਰ ਸਕਦੇ ਹੋ, ਜਿੱੜਾ ਫੇਸਬੁੱਕ ਤੇ ਲੋਕੀ ਆਪਣੀ ਪਾਂਦੇ ਹੋਲਸੇਲ ਵਾਲੇ ਜਾਂ ਇੰਸਟਾਗ੍ਰਾਮ ਤੇ ਬਹੁਤ ਅੱਛਾ ਪਲੇੈਟਫਾਰਮ ਐ, ਉੱਥੇ ਜੇ ਤੁਸੀਂ ਪ ਪਾ ਸਕਦੇ ਹੋ। ਇੱਕ ਬੰਦੇ ਦਾ ਕੋਈ ਅੱਛਾ ਜਿਹੜਾ ਤੁਹਾਨੂੰ ਮਾਰਕੀਟ ਰੇਟ ਮਿਲਦਾ ਕਿ ਹਾਂ ਇਹ ਅੱਛਾ ਹੋਲਸੇਲ ਹੈ ਓਦੇ ਲਿੰਕ ਵਿੱਚ ਆ ਕੇ ਉਹਨੂੰ ਪੁੱਛੋ ਕਿ ਹੋਰ ਮਾਰਕੀਟ ਵਿੱਚ ਕਿਹੜੇ ਹੈਗੇ ਨੇ ਹੋਲਸੇਲਰ ਵੱਡੇ-ਵੱਡੇ ਤੇ ਫਿਰ ਜਾਂ ਲੋਕਲ ਜਿਹੜੀਆਂ ਸ਼ੋਪਾਂ ਨੂੰ ਉੱਥੋਂ ਲਿੰਕ ਬੰਦਾ ਬਣਾ ਲੈਂਦਾ ਦੇਖੋ, ਕੋਈ ਡਾਇਰੈਕਟਲੀ ਜੋ ਜ ਸ਼ੋਪ ਉਹ ਅੱਛਾ ਹੋ ਕਦੇ ਤੁਹਾਨੂੰ ਦੱਸਣ ਨੂੰ ਪਤਾ ਜੇ ਦੱਸਿਆ ਤੇ ਕੰਪੀਟ ਕਰਨਗੇ ਮੈਨੂੰ ਤੇ ਫਿਰ ਆਪਣੇ ਬਿਹਾਵ ਤੇ ਆਪਣੀ ਮਾਰ ਰਿਸਰਚ ਤੇ ਸਟੈਟਜੀ ਬਣਾ ਕੇ ਐਨਾਲਾਈਜ਼ ਕਰਕੇ ਬੰਦਾ ਹੋਲਸੇਲ ਤੱਕ ਪਹੁੰਚਦਾ ਉਹਨਾਂ ਨਾਲ ਗੱਲਬਾਤ ਕਰਕੇ ਅੱਛਾ ਪ੍ਰੋਡਕਟ ਦੇਖੋ ਬਿਜਨਸ ਐ, ਜੇ ਤੂਸੀਂ ਕਸਟਮਰ ਨੂੰ ਅੱਛਾ ਸੈਟਿਸਫਾਈ ਕਰਕੇ ਤੋਰੋਗੇ ਠੀਕ ਹੈ ਨਾ ਤੇ ਉਹ ਪੱਕੇ ਕਸਟਮਰ ਬਣਨਗੇ ਤੁਹਾਡੇ ਦੇ ਚਾਹੇ ਦਸ ਕਿਲੋਮੀਟਰ ਤੇ ਦੂਰੋਂ ਆਉਣਗੇ, ਨਾ ਤੁਆਡੇ ਤੇ ਤੁਆਡੇ ਕੋਲੋਂ ਕੱਪੜਾ ਲੈਣ ਤੁਹਾਡੇ ਤੋਂ ਹੀ ਲੈਣਗੇ ਉਹਨਾਂ ਨੂੰ ਪਤਾ ਕਿ ਜੋ ਚੀਜ਼ ਅਸੀਂ ਚਾਹੁੰਦੇ ਹਾਂ ਉਹੀ ਨੂੰ ਮਿਲੇ।
ਹਾਂਜੀ ਇਹ ਤੇ ਮੈਂ ਵੀ ਹਾਂਜੀ ਇਹ ਤਾਂ ਹੈ, ਦੇਖੋ ਜਦੋਂ ਦੀ ਦੋ ਮਹੀਨੇ ਹੋਗੇ ਨਾ ਅ ਦੁਕਾਨ ਖੋਲੀ ਦੀ ਐ ਕਾਫੀ ਕਸਟਮਰ ਬਣ ਗਏ, ਨੇ ਮਤਲਬ ਮਤਲਬ ਮੈਨੂੰ ਪਹਿਲੇ ਫੋਨ ਕਰਦੇ ਮੈਂ ਨਾ ਗਰੁੱਪ ਬਣਾਇਆ ਵਟਸਐਪ ਤੇ ਆਪਣਾ ਉਹਦੇ ਚ ਮੈਂ ਜਿੱਦਾਂ ਮੈਂ ਦੁਕਾਨ ਵਗੈਰਾ ਬੰਦ ਰੱਖਣੀ ਹੋਏ ਮੈਂ ਮੈਸੇਜ ਪਾ ਦਿੰਨਾ ਉਸ ਦਿਨ ਵੀ ਸਗੋਂ ਮੈਨੂੰ ਕਿੰਨੇ ਕਾਲ ਆ ਜਾਂਦੇ ਨੇ ਕਸਟਮਰ ਦੇ ਕਿ ਹਮ ਆ ਰਹੇ ਥੇ, ਅਸੀਂ ਨਿਕਲ ਗਏ ਸੀ ਫਿਰ ਮੈਂ ਕਹਿਣਾ ਕਿ ਚਲੋ ਕੋਈ ਨ ਇੱਕ ਅੱਧੇ ਦਿਨ ਦੀ ਸਾਨੂੰ ਵੀ ਛੁੱਟੀ ਚਾਈਦੀ ਕਿਉਂਕਿ ਮੈਂ ਮਾਲ ਲੈਣ ਵਿੱਚ ਜਾਣਾ ਹੁੰਦਾ। ਤੇ ਬਸ ਮੈਨੂੰ ਪਿੱਛੇ ਜੀ ਪਤਾ ਗਿਆ ਸੀ ਮੈਂ ਚਲੋ ਬਈ ਤੁਹਾਡੇ ਆਲੇ ਸਾਈਡ ਬ ਕਾਫ਼ੀ ਹੋਲਸੇਲ ਦੀ ਦੁਕਾਨ ਆ, ਚਲੋ ਤੁਸੀਂ ਤੇ ਆਪਣਾ ਬਾਹਰ ਨਈਂ ਨਾਂ ਨਿਕਲਦੇ ਤੇ ਮੈਂ ਕਿਹਾ ਚੱਲ ਮੈਂ ਤੁਹਾਨੂੰ ਪੁੱਛਾਂ ਮੈਨੂੰ ਕਿਸ ਨੇ ਦੱਸਿਆ ਸੀ। ਤੇ ਹੁਣ ਤੇ ਦੇਖਣਾ ਫਿਰ ਮੈਂ ਪਹਿਲੇ ਹੀ ਮਾਲ ਲੈ ਰਿਹਾ ਨਾ ਉੱਧਰ ਹੀ ਮੈਂ ਗੱਲ ਕਰਨਾ ਕਿ ਹੁਣ ਮੈਂ ਥੋੜ੍ਹੀ ਕੁਆਂਟਿਟੀ ਜ਼ਿਆਦਾ ਲਲਾਂਗਾ ਮਤਲਬ ਸਮਾਨ ਦੀ। ਵੀ ਥੋੜ੍ਹਾ ਰੇਟ ਵਗੈਰਾ ਤਾਂ ਵੀ ਫ਼ਰਕ ਪੈ ਜਾਂਦਾ ਨਾ ਜਿੰਨੀ ਜ਼ਿਆਦਾ ਆਪਾਂ ਕੁਆਂਟਿਟੀ ਲੈਂਨੇ ਆ।
ਹਾਂ, ਜਿੰਨਾ ਤੁਸੀਂ ਜਿੰਨਾ ਤੁਸੀਂ ਗਲਫ ਵਿੱਚ ਮਾਲ ਚੱਕੋਗੇ ਤੇ ਓਨਾਂ ਤੁਆਨੂੰ ਬੈਨੀਫਿਟ ਹੈ। ਹੂੰ
ਨੀਂ ਜਦੋਂ ਮੈਂ ਕੰਮ ਸਟਾਟ ਕੀਤਾ ਸੀ। ਉਸ ਟਾਈਮ ਤਾਂ ਦੇਖੋ ਆਪਣਾ ਥੋੜ੍ਹਾ ਬਹੁਤ ਜਿਵੇਂ ਇੱਧਰੋਂ ਹੀ ਆਪਣਾ ਦੁਕਾਨਾਂ ਤੋਂ ਲੈ ਕੇ ਆਪਣਾ ਆਪਾਂ ਸੇਲ ਕਰ ਦਿੰਦੇ ਸੀ। ਹਨਾ ਬਟ ਜਿਵੇਂ, ਜਿਵੇਂ ਮੈਨੂੰ ਥੋੜ੍ਹੀ ਨੌਲੇਜ ਮਿਲੀ ਮਤਲਬ ਮੈਂ ਥੋੜ੍ਹਾ ਸਰਚ ਕੀਤਾ ਐਨਲਾਈਜ਼ ਕੀਤਾ। ਤੇ ਫਿਰ ਜਾ ਕੇ ਮੈਨੂੰ ਪਤਾ ਪਤਾ ਲੱਗਿਆ, ਕਿ ਬਈ ਹੋਲਸੇਲ ਦੀ ਦੁਕਾਨ। ਤੇ ਵੀ ਕਾਫੀ ਅੱਛੀ ਵਰਾਇਟੀਜ਼ ਮਿਲਦੀਆਂ।
ਹੂੰ ਉਹਦੇ ਨਾਲ ਤੁਹਾਡਾ ਪ੍ਰਾਈਜ਼ ਅੱਛਾ ਤੁਸੀਂ, ਪ੍ਰੋਫਿਟ, ਅੱਛਾ ਕੱਢੋਗੇ ਦੇਖੋ ਇਹ, ਦਾ ਫਿਰ, ਦੁਕਾਨ ਤੋਂ ਚੱਕੋਗੇ ਉਹ ਵੀ ਆਪਣਾ ਬੈਨੀਫਿਟ
ਹਾਂ ਉਹੀ ਗੱਲ ਹੈ ਨਾ ਦੇਖੋ। ਹੋਲਸੇਲ ਤੋਂ ਅਗਰ ਮੈਂ ਕੱਪੜੇ ਲਵਾਂਗਾ ਅਤੇ ਮੈਨੂੰ ਉਹਦੇ ਚ ਕਾਫੀ ਪ੍ਰੋਫਿਟ ਐ। ਹੁਣ ਅਗਰ ਮੈਂ ਰਿਟੇਲਰ ਤੋਂ ਕੱਪੜੇ ਲੈ ਕੇ ਸੇਲ ਕਰਾਂਗਾ, ਉਹਦੇ ਵਿੱਚ ਮੈਨੂੰ ਕਾਫੀ ਪ੍ਰੋਫਿਟ ਕਿਉਂਕਿ ਕਿ ਉਹਨੇ ਵੀ ਆਪਣਾ ਮਾਰਜਨ ਰੱਖ ਮੈਂ, ਅਗਰ ਮੈਂ ਮਾਰਜਨ ਰੱਖਾਂਗਾ ਤਾਂ ਉਸ ਚੀਜ਼ ਨੂੰ ਫਿਰ ਇਹ ਵੀ ਫਾਇਦਾ ਹੁੰਦਾ ਕਿ ਦੇਖੋ ਮਹਿੰਗਾ ਪੈਂਦਾ ਸਮਾਨ। ਹੈਨਾ? ਅਤੇ ਕਸਟਮਰ ਤਾਂ ਇਹੀ ਕਹੇਗਾ ਨਾ ਕਿ ਉਹ ਦੁਕਾਨ 'ਤੇ ਹਾਂ ਤੇ ਉਹੀ ਕਰਕੇ ਮੈਨੂੰ ਸੀਗਾ ਕਿ ਚਲੋ ਬਈ ਹੋਲਸੇਲ ਦੀ ਦੁਕਾਨਾਂ ਇੱਕ ਦੋ ਪਤਾ ਲੱਗ ਜਾਣ ਤੇ ਆਪਣਾ ਹੈਗੀਆਂ ਵੈਸੇ ਅਤੇ ਸਾਡੇ ਇੱਥੇ ਬਟ ਮੈਨੂੰ ਸੀ ਚਲੋ, ਜਿਵੇਂ ਕਿਸੇ ਹੋਰ ਸ਼ਹਿਰ ਤੋਂ ਮਿਲ ਜਾਏ ਸਮਾਨ।
ਹਾਂ ਹੋਰ ਸ਼ਹਿਰ ਤੋਂ, ਹਰ ਸ਼ਹਿਰ ਤੋਂ ਜਾਂ ਹਰ ਡਿਸਟ੍ਰਿਕਟ ਤੋਂ ਕੋਈ ਅੱਛੀਆਂ-ਅੱਛੀਆਂ ਹੋਲਸੇਲਾਂ ਲੋਗੇ ਨਾ, ਹਰ ਸਟੇਟ ਤੋਂ ਮਾਲ ਲੋਗੇ ਹੈ ਨਾ ਉਹਦਾ ਤੁਹਾਨੂੰ ਬੈਨੀਫਿ ਫਿੱਟ ਵੀ ਹੈ। ਚਲੋ ਇਸ ਟਰੈਵਲਿੰਗ ਦਾ ਐਕਸਪੈਂਸ ਥੋੜ੍ਹਾ ਪੈਂਦਾ ਹੈ ਬਟ ਉਹਦਾ ਤੁਹਾਡਾ ਬੈਨੀਫਿਟ ਹੈ ਕਿ
ਦੇਖੋ, ਜਿਹੜਾ ਟਰੈਵਲ ਐਕਸਪੈਂਸ ਹੈਗਾ ਵੇ ਜੋ ਵੀ ਟਰੈਵਲ ਐਕਸਪੈਂਸਿਸ ਨੇ ਉਹ ਤੇ ਇੱਕ ਵਾਰ ਐ। ਮਾਲ ਕਿੰਨਾ ਸਾਰਾ ਆ ਜੇਗਾ। ਅਸੀਂ ਬਿਲਟੀ ਵੀ ਕਰ ਸਕਦੇ ਹਾਂ। ਆਪਾਂ ਇਕੱਲੇ ਜਾ ਕੇ ਆਪਣਾ। ਅਹ, ਮਤਲਬ ਮਤਲਬ, ਕੈਬ ਵਗੈਰਾ ਬੁੱਕ ਕਰਕੇ, ਆਪਾ ਪਰ ਮਾਲ ਪਸੰਦ ਕਰ ਆਈਏ। ਬਿਲ ਟੀ ਕਰਾ ਸਕਦੇ ਹਾਂ। ਹਾਂਜੀ, ਤੇ ਬਾਕੀ ਵੈਸੇ ਤੁਸੀਂ ਕਿਹੜਾ ਬਿਜਨਸ ਕਰਦੇ ਹੋ?
ਮੇਰਾ ਇਹ ਡਿਜੀਟਲ ਮਾਰਕੀਟਿੰਗ ਦਾ। ਮੇਰੇ ਕੋਲ ਆ ਸਕਿੱਲਸ ਵਾਲੇ ਪ੍ਰੋਡਕਟ। ਸਕਿੱਲ ਆਲੇ ਕੋਰਸ, ਮੰਨ ਲਓ ਜਿੱਦਾਂ ਤੁਸੀਂ ਕੋਈ ਆਪਣਾ, ਫੇਸਬੁੱਕ ਐਡ ਕਰਨੀ ਸਿੱਖਣੀ ਹੋਵੇ। ਇੰਸਟਾਗ੍ਰਾਮ ਐਡ ਕਰਨੀ ਸਿੱਖ, ਵੀਡੀਓ ਐਡੀਿਟਿੰਗ ਸਿੱਖ ਕਰਨੀ ਹੋਵੇ। ਕੰਟੈਂਟ ਕ੍ਰਿਏਟਰ ਸਿੱਖਣਾ ਹੋਇਆ। ਫ੍ਰੀਲੈਂਸਿੰਗ ਦਾ ਵਰਕ ਕਰਨਾ ਚਾਹੀਦਾ। ਜਿੱਦਾਂ ਫਾਈਬਰ ਹੋ ਗਿਆ, ਫੀਲੈਂਸਿੰਗ ਹੋ ਗਿਆ। ਅਪਰ ਵਰਕ ਤੇ ਹੋ ਗਿਆ। ਜਿਥੇ ਤੁਹਾਨੂੰ ਐਕਸਲ ਚ, ਤੁਸੀਂ ਸਿੱਖਣਾ ਹੋਵੇ ਈਮੇਲ ਮਾਰਕੀਟਿੰਗ ਸਿੱਖਣੀ ਹੋਵੇ। ਏਦਾਂ ਸੀ ਕਿ ਇਹਦੇ ਪਲੇੈਫਾਰਮ ਤੋਂ ਤੁਸੀਂ ਸਿੱ ਕੇ ਕਿਤੇ ਵੀ ਪਲੇੈਟਫਾਰਮ ਤੇ ਜਿਦਾ ਫਾਈਬਰ ਤੇ ਤੁਸੀਂ ਕੰਮ, ਓ ਜਿਹੜਾ ਤੁਸੀਂ ਪੰਜ-ਪੰਜ ਹਜ਼ਾਰ ਦਾ ਚਕੋਗੇ ਐਕਸਲ ਦਾ। ਉਨ੍ਹਾਂ ਮਰਜੀ ਦੀਆਂ ਤੁਹਾਨੂੰ ਸ਼ੀਟਾਂ ਦੇਣੀਆਂ ਤੇ ਉਹਨੇ ਕਹਿਣਾ ਕਿ ਇਹ ਤਿੰਨ-ਚਾਰ ਪੰਜ ਸਾਡੀਆਂ ਆ ਕੌਸ਼ਚਨ ਏ। ਇਹਨਾਂ ਦੇ ਤੁਸੀਂ ਸਾਨੂੰ ਏਦਾਂ ਸੇਲ ਦਾ ਡਾਟਾ ਬਣਾ ਕੇ ਦਿਓ। ਇੱਦਾਂ ਸਾਨੂੰ ਮੈਨੇਜ ਕਰਕੇ ਦਿਓ। ਤੂੰ ਤੁਸੀਂ ਆਪਣਾ ਲੈਪਟੋਪ ਖੋਲਣਾ ਐਕਸਲ 'ਤੇ ਬਣਾ ਕੇ, ਗ੍ਰਫਿੰਗ ਕਰਕੇ ਤੇ ਆਪਣੀ ਸੇਵ ਕਰਕੇ, ਉਹਨਾਂ ਨੂੰ ਸੈਂਡ ਕਰੋਗੇ ਤੇ ਉਹਨਾਂ ਤੋਂ ਪੇਮੈਂਟ ਲੈ ਲਓ। ਪੇਮੈਂਟ, ਪਹਿਲੀ ਹੀ ਤੁਹਾਡੀ ਫਾਈਬਰ ਤੇ ਉਹਦੇ ਤੇ ਕਿਉਂਕਿ ਕਈ ਵਾਰ ਬੰਦੇ ਨੇ ਬਿਗਨਰ ਹੁੰਦੇ ਡਰ ਜਾਂਦੇ ਨੇ, ਕਿ ਅਸੀਂ ਕੰਮ ਕਰਕੇ ਦਿਓ ਅਗਲਾ ਬੰਦਾ ਨਹੀਂ ਚੱਕੋ, ਪਹਿਲਾਂ ਪੇਮੈਂਟ ਆਪਣੀ ਜਿਹੜਾ ਕੰਮ ਕਰਾਂਏਗਾ, ਉਹ ਫਵਰ ਕੋਲ ਰੱਖੇਗਾ ਜਾਂ ਅਪ ਵਰਕ ਕੋਲ ਰੱਖੇਗਾ ਫੇਰ, ਤੁਸੀਂ ਉਹਨਾਂ ਦਾ ਕੰਮ ਚੁੱਕੋਗੇ ਤੇ ਤੁਸੀਂ ਉਹਨਾਂ ਨੂੰ ਕੰਮ ਦੋਗੇ ਉਦੇ ਤੱਕ ਕੰਮ ਤੁਹਾਡਾ ਚੋਰੀ ਨੀ ਕਰ ਸਕਦਾ, ਜਦ ਤੱਕ ਉਹ ਪੇਮੈਂਟ ਨਹੀਂ ਕਰੇਗਾ। ਉਹ ਪੇਮੈਂਟ ਦੇਣ ਵਾਸਤੇ ਅਕਸੈਪਟ ਕਰੇਗਾ ਫਿਰ ਉਹ ਤੁਹਾਡਾ ਪ੍ਰੋਡਕਟ ਚੱਕੇਗਾ ਜਿਹੜਾ ਤੁਸੀਂ ਪ੍ਰੋਜੈਕਟ ਉਹਨੂੰ ਬਣਾ ਕੇ ਦੇੋ ਵਰਕ ਦਾ, ਔਰ ਦੂਜਾ ਗੱਲ ਆ, ਜੇ ਤੁਸੀਂ ਨਹੀਂ ਵੀ ਸਿੱਖਣਾ ਚਾਹੁੰਦੇ ਕਹਿੰਦੇ ਹੋ ਕਿ ਨਹੀਂ ਮੈਂ ਨੀ ਇਨੀ ਸਿਰ ਦਰਦੀ ਨਹੀਂ ਕਰਨੀ, ਮੈਂ ਨਹੀਂ ਸਿੱਖਣਾ ਤੇ ਖਾਲੀ ਤੁਸੀਂ ਡਿਜੀਟਲੀ ਕੋਰਸ ਸੇਲ ਕਰ ਸਕਦੇ ਹੋ। ਕਿ ਫਾਰ ਇਗਜਾਮਪਲ, ਤੁਹਾਡੇ ਕੋਲ ਕੋਈ ਸਟੂਡੈਂਟ ਜਾਂ ਹਾਊਸ ਵਾਈਫਸ, ਲੜਕੀਆਂ ਨੂੰ ਕਹਿੰਦੀ ਹਨ ਕਿ ਅਸਾ ਅਸੀਂ ਸਿੱਖਣਾ ਅਸੀਂ ਕੋਰਸ ਵੇਚਣਾ ਸੇਲ ਕਰਨਾ ਤੇ ਤੁਸੀਂ ਆਪਣਾ ਉਹ ਕੋਰਸ ਉਹਨੂੰ ਦਵੋਗੇ, ਸੇਲ ਕਰਵਾਓਗੇ ਤੇ ਓਦੇ ਤੋਂ ਤੁਸੀਂ ਵਨ ਇੱਕ ਪਰਸਨ ਚੋ ਤੁਸੀਂ ਪੰਜ ਹਜ਼ਾਰਾਂ
ਪੰਜ ਹਜ਼ਾਰ, ਅੱਠ ਹਜ਼ਾਰ, ਬਾਰਾਂ ਹਜ਼ਾਰ, ਹਜ਼ਾਰ ਲਾਸਟ ਪੰਦਰਾਂ ਹਜ਼ਾਰ ਪੰਦਰਾਂ ਹਜ਼ਾਰ ਚਾਰ ਸੋ ਪੈਂਤੀ ਰੁਪਏ ਦਾ ਇੱਕ ਪਰਸਨ ਵਿੱਚ, ਤੁਸੀਂ ਅਰਨ ਕਰ ਸਕਦੇ ਹੋ।
ਠੀਕ ਆ ਨਾ, ਅੱਛਾ ਬਚਾ ਜੇ ਤੁਸੀਂ ਜ਼ਿਆਦਾ ਨੀ ਮਹੀਨੇ ਵਿੱਚ ਤੁਸੀਂ ਪੰਜ ਬੰਦੇ ਹੀ ਕਰਵਾਉਂਦੇ ਹੋ, ਪੰਜ ਪੰਜ ਦੇ ਪੰਜ ਪੰਜ ਹਜ਼ਾਰ ਵਾਲੇ ਸੇਲ ਕਰਾਉਂਦੇ ਕੋਰਸ ਤੇ ਪੱਚੀ ਹਜ਼ਾਰ ਹੋ ਗਿਆ, ਜੇ ਤੁਸੀਂ ਦੱਸ ਕਰਾਉਂਦੇ ਹੋ ਮਹੀਨੇ ਵਿੱਚ ਤੁਹਾਡਾ ਪੰਜਾਹ ਹਜ਼ਾਰ ਹੋ ਗਿਆ, ਜੇ ਮਹੀਨੇ ਵੀਹ ਕਰਵਾ ਦਿੰਦੇ ਉਹ ਤੁਹਾਡੇ ਕੋਲ ਲਾਲ ਹੋ
ਹਾਂਜੀ ਹਾਂਜੀ ਬਿਲਕੁਲ ਜੀ।
ਔਨਲਾਈਨ ਬਿਜ਼ਨਸ ਦੀ ਤਾਕਤ ਇਹ ਹੈ। ਡਿਜੀਟਲ ਮਾਰਕ ਕਟਿੰਗ ਦੀ ਤਾਕਤ ਤੇ ਏਆਈ ਦੀ ਤ ਤਾਕਤ ਇਹ ਆ, ਕਿ ਕਿੰਨਾ ਜਲਦੀ ਬੰਦਾ ਐਨੀ ਅਰਨਿੰਗ ਕਰ ਸਕਦੇ ਹਾਂਜੀ।
ਅਰਨਿੰਗ ਕਰਦਾ ਹੈ ਨਾਲੇ ਟੈਮ ਨਾਲ ਹੋਰ ਵੀ ਜਿਹੜਾ ਕੋਈ ਬ ਵਧਾ ਸਕਦੇ ਨਾਲ- ਨਾਲ ਮਤਲਬ ਔਨਲਾਈਨ ਚ ਇਕ ਟੈਮ ਆਪਾਂ ਦੋ ਬਿਜ਼ਨਸ ਕਰ ਸਕਦੇ ਹਾਂ ਹੈਨਾ।
ਕਰ ਸਕਦੇ ਹੋ ਦੇਖੋ, ਜਿੱਦਾਂ ਕੋਈ ਹਾਊਸ ਵਾਈਫ ਹੋ ਗਏ ਜਾਂ ਜਿਨਾਂ ਦੀ ਕੋਈ ਆ ਦੂਜੀਆਂ ਸ਼ੋਪਾਂ ਹੁੰਦੀਆਂ ਨੇ, ਜਿੱਦਾਂ ਮੇਕਅਪ ਦੀਆਂ ਹੁੰਦੀਆਂ ਨੇ ਗਰਲਸ ਜ਼ਿਆਦਾ ਕਰਦੀਆਂ ਨੇ ਦੇਖੋ ਜਦ ਤੱਕ ਤੁਹਾਡੇ ਕੋਲ ਕੋਈ ਸੇਲ ਪਰਸਨ ਆਹ ਕਸਟਮਰ ਨਹੀਂ ਆ ਰਿਹ ਜਦ ਤੁਸੀਂ ਤਾਂ ਉੱਥੇ ਆਪਣੇ ਡੈਸ਼ਬੋਰਡ ਤੇ ਗੱਲੇ ਤੇ ਤਾਂ ਫਰੀ ਬੈਠੋਗੇ ਨਾ। ਜਾਂ ਆਪਣਾ ਮਾਣ ਦਾਖੋਗੇ ਕਿ ਆ ਕੇ ਡਸ ਡਸਟਿੰਗ ਡੁਸਟਿੰਗ ਕਰੋਗੇ ਤੁਸੀ ਸਮਾਨ ਸਾਡਾ ਸਹੀ ਲੱਗਾ ਹੋਇਆ। ਜਾਂ ਕੋਈ ਪੇਮੈਂਟ ਦਾ ਕੋਈ। ਦੇਖੋ ਆਡਰ ਮੰਗਵਾਨੇ ਜੇ ਫਰੀ ਹੋ ਤੁਸੀ ਇਹ ਕਰ ਸਕਦੇ ਹੋ, ਇੱਕ ਫੋਨ ਚਾਹੀਦਾ ਹੁੰਦਾ ਜਿਨਾ ਕੋਲ ਲੈਪਟੋਪ ਲੈਪਟੋਪ ਯੂਜ। ਨਹੀਂ ਤੋ ਫੋਨ ਤੋਂ ਈਜ਼ੀ ਹੋ ਸਕਦਾ ਹੈ।
ਹਾਂਜੀ ਬਿਲਕੁਲ ਜੀ ਚਲੋ ਫਿਰ ਠੀਕ ਹੈ, ਭਾਜੀ ਮਿਲ ਕਰ। ਛੁੱਟਿਆਂ ਤੋਂ ਬਾਅਦ ਹਨਾ ਠੀਕ ਹੈ, ਵੀਰ ਸਤਿ ਸ੍ਰੀ ਅਕਾਲ।